ਹੈਲੋ
ਸਤਿ ਸ਼੍ਰੀ ਅਕਾਲ ਭੈਣ ਜੀ।
ਸਸ ਸ਼੍ਰੀ ਕਾਲ ਜੀ, ਸਸ ਸ਼੍ਰੀ ਕਾਲ ਹੋਰ ਠੀਕ ਓ ਭੈਣ ਜੀ ਤੁਸੀਂ। ਬਸ ਵਦੀਆ ਜੀ ਵਦੀਆ, ਕੀ ਕਰਦੇ ਸੀ?
ਕੁਛ ਨੀ ਬਸ ਸਵੇਰ ਤੋਂ ਲੱਗੇ ਹੋਏ ਆ ਕੰਮ ਕਰਨ।
ਅੱਛਾ-ਅੱਛਾ, ਸਵੇਰੇ ਕਿੰਨੇ ਵਜੇ ਉੱਠਦੇ ਓ ਤੁਸੀਂ ਫੇਰ?
ਅੱਜ ਤਾਂ ਮੈਂ ਲੇਟ ਈ ਹੋਗੀ ਸੀਗੀ ਸਾਢੇ ਪੰਜ-ਛੇ ਵਜੇ ਉੱਠੀ ਆਂ।
ਅੱਛਾ ਜੀ।
ਤੇ ਮੰਮੀ ਨੇ ਕਿਤੇ ਜਾਣਾ ਸੀਗਾ, ਪ੍ਰੋਗਰਾਮ ਸੀ ਕੁਛ ਮੈਂ ਫੁੱਲ ਵਗੈਰਾ ਚੁਗਣੇ ਸੀਗੇ।
ਹੂੰ, ਹੂੰ, ਹੂੰ।
ਤੇ ਤਾਂ ਕਰਕੇ ਬਸ ਘਰ ਦੇ ਵਿੱਚ ਕੰਮ ਪੈਲਾਂ ਕੁੜੀ ਨੂੰ ਤੋਰੇਆ ਸਕੂਲ।
ਅੱਛਾ ਜੀ।
ਫਿਰ ਡੈਡੀ ਨੂੰ ਤੇ ਇੰਨਾਂ ਨੂੰ ਦੋਨਾਂ ਨੂੰ ਤੋਰੇਆ। ਟਿਫ਼ਨ ਤੈਆਰ ਕੀਤੇ। ਫਿਰ ਇਨਾਂ ਨੂੰ ਤੋਰ ਕੇ ਫਿਰ ਘਰ ਦੀਆਂ ਰੋਟੀਆਂ ਬਣਾਈਆਂ। ਫਿਰ ਬਿੱਚੇ ਈ ਛੋਟੀ ਕੁੜੀ ਬਸ ਕੱਪੜੇ ਫੜ ਕੇ ਕਦੇ ਏਧਰ ਕਰ ਕਦੇ ਓਧਰ ਖੇਚ ਕਦੇ ਰੋ, ਕਦੇ ਕੁਛ ਕਰ, ਕਦੇ ਕਿੱਧਰ ਭੱਜ, ਕਦੇ ਕਿੱਧਰ ਭੱਜ ਬਸ। ਆ ਹਾਲ ਆ। ਫਿਰ ਬਾਦ ਚੋਂ ਕੀਤਾ ਮੈਂ ਸਫਾਈ ਕੀਤੀ।
ਅੱਛਾ ਜੀ।
ਰਸੋਈ ਦਾ ਕੰਮ ਖਤਮ ਕੀਤਾ ਤੇ ਫਿਰ ਮੈਂ ਥੋੜਾ ਜਣੀ ਫਿਰ ਏ ਸਾਰਾ ਕਰਕੇ ਫਿਰ ਬਾਦ ਵਿੱਚ ਮੇਰੀ ਕੁੜੀ ਬੜਾ ਰੋਣ ਲੱਗ ਗੀ, ਕੈਂਦੀ ਮੋਬਾਇਲ ਲੈਣਾ। ਟੂੜੀ ਦੇਖਣੀ ਆ ਮਤਲਬ ਓ ਯੂਟਿਊਬ ਸ਼ੋਟਸ ਨੂੰ ਨਾ ਅ ਕੈਂਦੀ ਆ ਵੀ ਡੂੜੀ ਕੈਂਦੀ ਹੁੰਦੀ ਆ। ਮੈਂ ਦਿੱਤਾ ਨੀ ਗਾ ਫੋਨ ਫਿਰ ਕੈਂਦੀ ਪਾਪਾ ਅ ਦੇ ਨਾਲ ਗੱਲ ਕਰਨੀ ਆ, ਇਨੂੰ ਆਏ ਸੀ ਵੀ ਜਦੋਂ ਮੈਂ ਪਾਪ ਪਾ ਨਾਲ ਗੱਲ ਕਰੂ ਤਾਂ ਮੋਬਾਇਲ ਮੇਰੇ ਹੱਥ 'ਚ ਆ ਜਾਣਾ। ਮੈਂ ਚਲੋ ਪਾਪਾ ਨੂੰ ਏਦੇ ਨੂੰ ਫੋਨ ਲਾ ਕੇ ਦੇਤਾ ਮੈਂ ਕੇਆ ਵੀ ਗੱਲ ਕਰ ਲੋ ਕੁੜੀ ਰੋਂਦੀ ਆ।
ਬੱਚੇ ਤਾਂ ਇਹੋ ਜਯਾ ਕੁਛ ਬੋਹਤ ਭਾਲਦੇ ਨੇ ਵੀ ਹਾਂ ਸਾਡੇ ਹੱਥ ਮੋਬਾਇਲ ਕਿਸੇ ਨਾ ਕਿਸੇ ਤਰੀਕ ਕੇ ਨਾਲ ਆ ਜਾਵੇ।
ਹੂੰ, ਫੋਨ ਫੜ ਕੇ ਕੈਂਦੀ ਪਾਪਾ ਅ ਮੰਮਾ ਫੋਨ ਨੀ ਦਿੰਦੀ ਮੈਂ ਡੂੜੀ ਦੇਖਣੀ ਆ, ਓਨਾਂ ਨੂੰ ਨਈ ਸਮਝ ਲੱਗੀ ਤੁਤਲੀ ਆਵਾਜ਼ ਦੀ। ਓ ਚਲੋ ਕੁਛ ਹੋ ਗਯਾ ਹੋਣਾ ਕੱਟ ਹੋ ਗੇਆ। ਹੁਣ ਓਦੋਂ ਤੇ ਫਿਰ ਮੈਨੂੰ ਕੈਂਦੀ ਰੋਂਦੀ ਰੋਂਦੀ ਕੈਂਦੀ ਫੋਨ ਦੇ ਦੇ ਨਈ ਤਾਂ ਕੈਂਦੀ ਪਾਪਾ ਤੈਨੂੰ ਬੋਹਤ ਕੁੱਟੂਗਾ। ਤੇ ਜਾਣੀ ਕਦੇ ਕਿਸੇ ਹੱਥ ਤਾਂ ਲਾਇਆ ਨਈ ਵੀ ਜਿਵੇਂ ਬੱਚਾ ਛੋਟ ਟਾ ਕੈ ਦੇਂਦਾ ਹਨਾ ਵੀ ਕੁੱਟੂਗਾ। ਕੈਂਦੀ ਪਾਪਾ ਤੈਨੂੰ ਬੋਤ ਕੁੱਟੂਗਾ, ਕੈਂਦੀ ਨਈ ਫੋਨ ਦੇ ਦੇ। ਫੇਰ ਚੱਲ ਇਹਦੇ ਨਾਲ ਬੜੀ ਜਿਦ ਜਦਾਈ ਚੱਲਦੀ ਰਹੀ ਕਿੰਨਾ ਟੈਮ ਆ ਫਿਰ ਰਿਸ਼ਤੇਦਾਰੀ ਚੋਂ ਜਾਣੀ ਫੋਨ ਆ ਗਿਆ ਸੀਗਾ ਜਾਣੀ ਇਹਦੇ ਮਾਮੇ ਦਾ ਤੇ ਕਹਿੰਦੀ ਮੈਂ ਮਾਮਾ ਜੀ ਨਾਲ ਮਾਮਾ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਆ ਮੈਂ ਕਿਹਾ ਚਲ ਬੁਲਾ ਦੇ ਫੇਰ ਮਾਮੇ ਨਾਲ ਦੋ ਕ ਮਿੰਟ ਗੱਲਾਂ ਕੀਤੀਆਂ ਹੈਲੋ ਕਿਵੇਂ ਹੋ ਕੀ ਕਰਦੇ ਹੋ ਆਏਂ ਕਰਦੀ ਕਰਦੀ ਫੇਰ ਚਲ ਫਿਰ ਫਿਰ ਇਹਨੇ ਉੱਧਰੋਂ ਫ਼ੋਨ ਕੱਟ ਹੋ ਗਿਆ ਫਿਰ ਇਹਨੇ ਕੀ ਕੀਤਾ ਤਾਂ ਯੂਟਿਊਬ ਖੋਲ੍ਹ ਲਿਆ ਦੋ ਚਾਰ ਮਿੰਟ ਦੇਖਿਆ ਫਿਰ ਫ ਫਿਰ ਆਈਂ ਜਿੱਦ ਚਲਾਈ ਬਾਰ੍ਹਾਂ ਸਾਢੇ ਬਾਰਾਂ ਤੱਕ
ਅੱਛਾ ਜੀ ਅੱਛਾ
ਹਾਂਜੀ
ਠੀਕ ਹੈ
ਅਤੇ ਫਿਰ ਬਾਅਦ ਵਿੱਚ ਇਹਨੇ ਕੀ ਕੀਤਾ ਆਪਣਾ ਅਹ ਫਿਰ ਜਦੋਂ ਆਏਂ ਕਰਦੀ ਕਰਦੀ ਬਾਰਾਂ ਸਾਢੇ ਬਾਰਾਂ ਫਿਰ ਚਲੋ ਮੈਂ ਏਨੂੰ ਅ ਕੱਲ੍ਹ ਜਲੇਬੀਆਂ ਆਈਆਂ ਸੀ ਮੈਂ ਕਿਹਾ ਚੱਲ ਖਾ ਲੂਗੀ ਉਹ ਦੇਤੀਆਂ ਕਹਿੰਦੀ ਹਾਂ ਮੰਮਾ ਮੈਂ ਖਾਊਂਗੀ ਕੁਛ ਤਾਂ ਏ ਨਾ ਵੀ ਬੱਚਾ ਜਿਵੇਂ ਦੰਦ ਕੱਢਦੀ ਹੁੰਦੀ ਆ ਵੀ ਉਹਦੇ ਕਰਕੇ ਤਕਲੀਫ 'ਚ ਹੋਊ ਤਾਂਹੀਓ ਵੀ ਖਿਝੀ ਦੀ ਰਹਿੰਦੀ ਆ
ਛੋਟੀ ਬੱਚੀ ਆ ਚਾਹੇ ਦੰਦੀਆਂ ਕੱਢਦੀ ਪਈ ਆ ਅੱਛਾ ਅੱਛਾ ਅੱਛਾ ਜੀ ਕਿੰਨੇ ਬੱਚੇ ਆ ਤੁਹਾਡੇ ਕੋਲ
ਮੇਰੇ ਦੋ ਨੇ ਇੱਕ ਫਸਟ 'ਚ ਪੜ੍ਹਦੀ ਆ ਇਹ ਬਹੁਤ ਛੋਟੀ ਆ ਦੋ ਸਾਲ ਦੀ ਆ
ਅੱਛਾ ਦੋ ਸਾਲ ਦੀ ਅੱਛਾ ਫਿਰ ਦੰਦੀਆਂ ਕੱਢਦੀ
ਇਹ ਫਿਰ ਬੋਲਣ ਹਾਂਜੀ ਬੋਲਣ ਪਹਿਲਾਂ ਲੱਗ ਗੀ ਨਾ ਬੋਲਣ ਤੇ ਤੁਰਨ ਪਹਿਲਾਂ ਲੱਗ ਗਈ ਫੇਰ ਇਹਨੇ ਦੰਦ ਨੇ ਜਿਹੜੇ ਉਹ ਲੇਟ ਕੱਢ ਰਹੀ ਆ
ਅੱਛਾ ਜੀ ਅੱਛਾ ਅੱਛਾ ਠੀਕ ਐ
ਫਿਰ ਰੋਟੀ ਰਾਟੀ ਖਾਧੀ ਫਿਰ ਥੋੜ੍ਹਾ ਟਾਈਮ ਫਰੀ ਹੋ ਕੇ ਫ਼ੋਨ ਵਗੈਰਾ ਚਲਾਇਆ ਹੁਣ ਸ਼ਾਮ ਨੂੰ ਫਿਰ ਚੱਲੋ ਚੱਲ ਕੱਲ੍ਹ ਵੀ ਸਾਰਾ ਦਿਨ ਬਿਜ਼ੀ ਕੱਲ ਵੀ ਏਈ ਸੇਮ ਜਿਵੇਂ ਕਹਿ ਲਓ ਵੀ ਡੇਲੀ ਤਾਂ ਡੇਲੀ ਇੱਕੋ ਹੀ ਕੰਮ ਹੁੰਦਾ ਬਸ ਵੀ ਮੈਂ ਉਹੀ ਕਰਨੇ ਆ ਬਾਰ ਵਾਰ ਉਹੀ ਹੀ ਕਰਨੇ ਆ ਉਹੀ ਵਾਰ ਵਾਰ ਚੱਲੀ ਜਾਂਦੇ ਆ ਕਦੇ ਕਦੇ ਕੋਈ ਐਡ ਹੋ ਜਾਂਦਾ ਵਿੱਚ
ਹੂੰ ਹੂੰ ਮੈਂ ਸੁਣਿਆ ਤੁਸੀਂ ਸਿਲਾਈ ਵੀ ਕਰਦੇ ਹੋ
ਹਾਂਜੀ ਹਾਂਜੀ ਕੱਲ ਤਾਂ ਫਿਰ ਪਹਿਲਾਂ ਮੱਸਿਆ ਸੀ ਪਹਿਲਾਂ ਘਰ ਦਾ ਕੰਮ ਨਿਬੇੜਿਆ ਫਿਰ ਗੁਰਦੁਆਰਾ ਸਾਹਿਬ ਜਾ ਕੇ ਆਏ ਗੁਰਦੁਆਰਾ ਸਾਹਿਬ ਜਾ ਕੇ ਆ ਕੇ ਫਿਰ ਕਮੀਜ਼ ਸਿਲਾਈ ਕੀਤਾ ਲੈਸ ਲਾ ਕੇ ਜਿਵੇਂ ਪਾਈਪਿੰਗ ਵਾਂਗੂ ਕੱਢਦੇ ਨੇ ਬੜੀ ਬਰੀਕ ਲੈਸ ਸੀਗੀ ਬਹੁਤ ਔਖੀ ਲੱਗੀ ਬਈ ਫੇਰ ਉਹ ਕਮੀਜ਼ ਸਿਲਾਈ ਕੀਤੇ ਇੱਕ ਲੈਂਥ ਘੱਟ ਤੋਂ ਘੱਟ ਛਿਆਲੀ ਸੰਤਾਲੀ ਇੰਚ ਲੈਂਥ ਸੀ ਕਮੀਜ਼ ਦੀ
ਅੱਛਾ ਜੀ ਇੰਨੀ ਲੰਬਾਈ
ਚੌਵੀ ਇੰਚ ਬਾਹਾਂ ਸੀ ਤੁਸੀਂ ਆਪ ਦੇਖੋ ਵੀ ਕਿੰਨਾ ਲੰਬਾ ਲਮਾਂ ਤੇ ਖੁੱਲਾ ਡੁੱਲਾ ਕਮੀਜ਼ ਤੇ ਟਾਈਟ ਤਾਂ ਚਲੋ ਵੀ ਕੇ ਇੰਚ ਸੀ
ਅੱਛਾ ਅੱਛਾ ਅੱਛਾ, ਲੈ ਲੈਂਦਾ ਏਦਾਂ ਹੀ ਰੱਖੀ ਹੋਈ ਸੀਗੀ ਵੈਸੇ
ਨਈ ਲੈਂਥ ਹੈ ਤਾਂ ਹਾਈਟ ਠੀਕ ਈ ਆ ਕੱਦ ਤਾ ੳਦਾ। ਪਰ ਪੳੰਦੀ ਲੰਮੇ ਆ, ਹੋਰ ੳਹ
ਨਈ ਅੱਜ-ਕਲ ਹੈਗੇ ਨੇ ਟਰੈਂਡਿੰਗ ਦੇ ਵਿੱਚ
ਹਾਂਜੀ ਸਟਰੇਟ ਜੇੜੀ ਸਿੱਧੀ ਸਲਵਾਰ ਹੁੰਦੀ ਆ ੳਦੇ ਨਾਲ ਪੋੳਦੇ ਏ ਨਾ ਹੂੰ, ਖੁੱਲੀਆਂ ਬਾਹਾਂ ਫੇਰ ੳਹ ਬਨਾ ਕੇ ਜੀ ਨੀ ਮੈਂ ਤਰਪਾਈ ਆਪ ਨੀ ਕਰਦੀ ਮੈਂ ਬਾਹਰੋਂ ਕਰੋਨੀ ਆ। ਤੇ ਫੇਰ ਮੈਂ ਤਰਪਾਈ ਬਾਹਰੋ ਕਰਵੳਣ ਨੂੰ ਕਮੀਜ ਤੇ ਤਾਂ ਫਿਰ ਮੇਰੇ ਕੋਲੇ ਰੀਲਾਂ ਹੈਣੀ ਸੀ ਬੁਕਰਮ ਹੈਣੀ ਸੀ। ਦਿਨੇ ਮੈਨੂੰ ਯਾਦ ਨਈ ਰਿਆ ਵੀ ਮੰਗਵੳਣਾ ਤੇ ਸੂਟ ਵੀ ਸਵੇਰ ਨੂੰ ਚਾਈਦਾ ਸੀਗਾ ਫੇਰ ਮੈਂ ੳਹ ਮੰਗਵਾਈਆਂ। ਫੇਰ ਮੈਂ ਰਸੋਈ ਦਾ ਕੰਮ ਨਮੇੜਿਆ ਆਟਾ ਗੁੰਨ ਕੇ ਰੋਟੀ ਬਨਾਈ, ਭਾਂਡੇ ਚੱਕੇ, ਹੋਰ ਇੱਕ-ਦੋ ਕੰਮ ਕੀਤੇ। ਫੇਰ ਜਾ ਕੇ ਰਾਤ ਨੂੰ ਸਲਵਾਰ ਸਲਾਈ ਕਰਨ ਲੱਗੀ ਰੋਟੀ ਖਾਣ ਤੋ ਬਾਅਦ ਫੇਰ ਮੈਨੂੰ ਬਾਰਾਂ-ਸਾਢੇ ਬਾਰਾਂ ਹਾਂਜੀ ਬਾਰਾਂ-ਸਵਾ ਬਾਰਾਂ ਵੱਜ ਗੇ ਸਲਵਾਰ ਸਉਂਦੀ ਨੂੰ ਕਿਂੳਕਿ ਸਲਵਾਰ ਦੀਆਂ ਮੋਹਰੀਆਂ ਦੇ ਵਿੱਚ ਲੈਸ ਕੱਢਣੀ ਸੀ ਨਾ ਤੇ ਪਾਈਪਿੰਗ ਕੱਢ਼ ਨੇ ਥੱਲੜੇ ਹਿੱਸੇ ਚ, ੳਹ ਬੜੀ ਔਖੀ ਕੀ ਆਪ ਸ ਥੋੜੀ ਸਮਝ ਕੇ ਕੱਢਨੀ ਪੈਂਦੀ ਏ ਨਾ ਵੀ ਕਿਵੇਂ ਕੱਢਨੀ ਆ। ਬੜਾ ੳਦਾ ਤਰੀਕਾ ੳਹ ਹੁੰਦਾ ਵਾ
ਹੂੰ ਹੂੰ ਹੂੰ ਹੂੰ
ਤੇ ਫੇਰ ੳਨੂੰ ਜਣੀ ੳਹ ਕੀਤਾ ਸਲਵਾਰ ਸਿਉਂਤੀ ਫਿਰ ਬਾਰਾਂ ਵਜੇ ਤੋਂ ਬਾਦ ਜਦੋ ਨੀਂਦ ਟਲ ਜਾਂਦੀ ਫੇਰ ਸੌਣ ਨੂੰ ਦਿਲ ਨਈ ਕਰਦਾ ਫੇਰ ਥੋੜਾ ਯਾ ਨੇੱਟ ਤੇ ਕੁਛ ਦੇਖੇਆ ਫੇਰ ਮੈਂ ਕੇਹਾ ਵੀ ਐਵੇਂ ਹੋਊਗਾ ਵੀ ਜਿਵੇਂ ਨੈੱਟ ਹੁਣੇ ਚਲਾ ਲਿਆ ਤਾਂ ਸਾਰਾ ਦਿਨ ਕੱਢਣਾ ਤੇ ਫੇਰ ਮੈਂ ਬੰਦ ਕਰਕੇ ਚਲੋ ਪੈ ਗਈ ਨੀਂਦ ਆ ਗਈ, ਸੁਬਹ ਫੇਰ ਮੈਂ ਉੱਠ ਖੜੀ ਟੈਮ ਨਾਲ। ਅਹ ਕਿਉਂਕਿ ਸੂਟ ਦੇਨਾ ਸੀ, ਪ੍ਰੈੱਸ ਕਰਨੀ ਸੀ, ਸਾਰਾ ਕੁਛ ਕਰਨਾ ਸੀ। ਮੰਮੀ ਵੀ ਹੈ ਨੀ ਸੀ ਘਰੇ। ਕੰਮ ਨਬੇੜਨਾ ਹਾਂਜੀ ਮੈਂ ਕਰ ਦੇਨੀ ਆਂ, ਇੱਕ ਪਰ ਮੈਂ ਬਾਹਰੋਂ ਕਰਵਾਈ ਸੀਗੀ। ਮੇਰੇ ਤੋ ੳਨਾ ਨੇ ਘੱਟ ਤੋ ਘੱਟ ਹਾਂਜੀ ਇੱਕ ਸੂਟ ਦੇ ਪੰਜਾਹ ਰੁਪਏ ਮੰਗੇ। ਮੈਂ ਕਿਹਾ ਪੈਲੇ ਤਾਂ ਮੈਂ ਹਾਂਜੀ ਮੈਂ ਕਿਹਾ ਮੈਂ ਵੀ ਇਹ ਓਵਰਲੱਗ ਵੀ ਪੰਜਾਹ ਰੁਪਏ ਮੈਂ ਦਊਂਗੀ ਪੰਦਰਾਂ ਰੁਪਏ ਮੈਂ ਤਰਪਾਈ ਦੇ ਦਊ ਪੰਦਰਾਂ ਰੁਪਏ ਮੈਂ ਮੋਹਰੀਆਂ ਦੇ ਦਊ, ਮੇਰੇ ਕੋਲ ਕੀ ਬਚਨਾ ਜਿਵੇਂ ਸਿੰਪਲ ਸੂਟ ਆ ਮੰਨ ਲਓ ਸਿੰਪਲ ਸਿੰਪਲ ਸੂਟ ਦੋ ਸੌ ਰੁਪਏਆ ਸਲਾਈ ਆ। ਤੇ ਦੋ ਸੌ ਦੇ ਵਿੱਚੋਂ ਪੰਦਰਾਂ ਰੁਪਏ ਤਰਪਾਈ ਤੇ ਪੰਦਰਾਂ ੳਹਦੇ ਕੱਢ ਦੳ, ਤੀਹ
ਹੂੰ।
ਤੇ ਪੰਜਾਹ ਰੁਪਏ ਦੂਜੇ ਕੱਢ ਦੳ, ਸੱਤਰ
ਅੱਛਾ।
ਏਕ ਸੌ ਤੀਹ ਰੁਪਏ ਬੱਚਤ ਰਹਣੀ ਮੈਨੂੰ, ਬਿਜਲੀ ਦਾ ਵੀ ਖਰਚ ਚਾ ਲਾਓ ਸਮਾਨ ਦਾ ਗਲਾ ਪਾਇਆ, ਬੁਕਰਮ ਪਾਈ, ਰੀਲਾਂ ਪਾਈਆਂ ਮੇਰੇ ਤਾਂ ਸੌ ਰੁਪਇਆ ਸਿਲਾਈ ਬਚਣੀ ਫੇਰ ਤਾਈਂ ਫੇਰ ਮੇਰੇ ਘਰਦਿਆਂ ਨੇ ਇੰਟਰਲੋਕ ਵਾਲੀ ਜਿਹੜੀ ਮਸ਼ੀਨ ਆ ਉਹ ਲੈ ਤੀ ਮੈਨੂੰ ਪਿਛਲੇ ਸਾਲ ਆ ਮਤਲਬ ਰੱਖੜੀਆਂ ਦੇ ਟਾਈਮ ਈ ਲੈਤੀ ਸੀਗੀ।
ਅੱਛਾ ਜੀ। ਅੱਛਾ, ਵਧੀਆ ਫਿਰ ਤਾਂ ਬਹੁਤ ਵਧੀਆ ਗੱਲ ਆ।
ਹੁਣ ਆਏ ਆ ਵੀ ਚਲੋ ਇਹਨਾਂ ਖਰਚਾ ਆਉਂਦਾ ਵੀ ਨੀ ਮਸ ਜਿਵੇਂ ਉਹਦਾ ਵਾ ਜਿਵੇਂ ਲੋਕ ਪੰਜਾਹ ਪੰਜਾਹ ਸੱਠ ਕੱਟ ਲੈਂਦੇ ਨੇ ਹੂੰ। ਫਿਰ ਰੀਲਾਂ ਸਾਰੀਆਂ ਦੋ ਢਾਈ ਸੌ ਰੀਲਾਂ ਆ ਜਾਂਦੀਆਂ ਨੇ, ਉਹ ਪਤਾ ਈ ਨੀ‌ ਕਿੰਨੇ ਕਿੰਨੇ ਸੂਟ ਕੱਢ ਜਾਂਦੀਆਂ ਇੰਨੀਆਂ ਵੱਡੀਆਂ ਵੱਡੀਆਂ ਹੁੰਦੀਆਂ।
ਆ ਨਹੀਂ ਸਹੀ ਗੱਲ ਏ।
ਉਹਨਾਂ ਨੇ ਤੇ ਫਿਰ ਚਾਰ ਪੰਜ ਸੂਟ ਖਰਚੇ ਇੰਨੇ ਕੱਢ ਲੈਣੇ ਆ ਹਨਾ ਹੂੰ। ਫੇਰ ਉਹ ਸਾਰਾ ਕਰ ਕਰਾ ਕੇ ਫੇਰ ਅੱਜ ਦੁਪਹਿਰੇ ਥੋੜ੍ਹਾ ਜਿਹਾ ਫਰੀ ਹੋਈ ਆ ਅੱਜ। ਜੇ ਮੇਰਾ ਮਨ ਹੈ ਨਹੀਂ ਸੀ ਸਿਲਾਈ ਕਰਨ ਦਾ, ਕੱਟਿਆ ਤਾਂ ਪਿਆ ਸੂਟ ਮੈਂ ਕਿਹਾ ਅੱਜ ਵੀ ਰਾਤ ਨੂੰ ਸ਼ਾਮ ਨੂੰ ਦੇਖੂਗੀ, ਜੇ ਤਾਂ ਕੀਤਾ ਗਿਆ ਕਰੂੰਗੀ।
ਹੂੰ ਹੂ ਹੂ ਹੂੰ ਨਹੀਂ ਕੋਈ ਗੱਲ ਨੀ ਰੈਸਟ ਵੀ ਜ਼ਰੂਰੀ ਆ ਆਪਣੇ ਸਰੀਰ ਨੂੰ ਇਹ ਨੀ ਇਨ੍ਹਾਂ ਵੀ ਨਾ ਕਸ਼ਟ ਦੋ ਕੇ ਆਪਾਂ ਫੇਰ ਬਾਅਦ ਵਿੱਚ ਕੰਮ ਕਰਨ ਜੋਗ ਹੀ ਨਾ ਰਹੀ ਏ‌ ਆ ਆਪਣੇ ਤੇ ਜਿਹੜਾ ਕਮਾਇਆ ਉਹ ਆਪਣੇ ਤੇ ਈ ਲਾ ਲਈ ਏ।
ਹਾਂਜੀ, ਇਹ ਤਾਂ ਆਪਣੇ ਤੇ ਹੀ ਲੱਗਦੇ ਆ ਹੁਣ ਜਿਵੇਂ ਕਹਿ ਲਓ ਵੀ ਅਹ ਦੋਨੇ ਬੱਚੇ ਹੋਏ ਸਜੀਰਿਅਨ ਨਾਲ ਹੋਏ ਫਿਰ ਉਹਦਾ ਖ਼ਰਚਾ ਹੋ ਗਿਆ ਹੈਨਾ ਸਾਰਾ। ਫਿਰ ਸਿਹਤ ਵੀ ਨੀ ਉਵੇਂ ਦੀ ਰਹਿੰਦੀ ਜਦੋਂ ਕੁਛ ਵੀ
ਗੱਲ ਸਹੀ ਆ ਪਹਿਲਾਂ ਵਰਗੀ ਸਿਹਤ ਤਾਂ ਬਿਲਕੁਲ ਵੀ ਨੀ ਰਹਿੰਦੀ ਹੈਗੀ।
ਜਿੰਨਾ ਕ ਕਰ ਲਉ ਫੇਰ ਫੇਰ ਉਨਾ ਈ ਫੇਰ ਉਹ ਹੋ ਜਾਂਦਾ। ਜੇ ਖਿੱਚ ਨਾਲ ਕਰ ਲਉ ਫਿਰ ਆਪਦੇ ਸਰੀਰ ਆ ਧੱਕਾ ਲੱਗਦਾ ਵੀ ਦਰਦ ਹੁੰਦਾ‌।
ਜੀ ਹਾਂਜੀ। ਬਿਲਕੁਲ ਮੈਂ ਤਾਂਹੀਓ ਤਾਂ ਤੁਹਾਨੂੰ ਕਹਿਨੀ ਆ, ਵੀ ਆਪਣੇ ਸਰੀਰ ਦਾ ਵੀ ਧਿਆਨ ਰੱਖੋ।
ਹਾਂਜੀ।
ਬੱਚਿਆ ਦਾ ਵੀ ਧਿਆਨ ਤੁਸੀਂ ਉਹ ਰੱਖਣਾ ਹੈ ਕਿ ਨਹੀਂ।
ਹਾਂਜੀ।
ਜਿੰਨਾ ਆਪਾ ਬਸ ਸ ਵਧੀਆ।
ਤੁਸੀਂ ਕੀ ਕਰਦੇ ਸੀ।
ਬਸ ਅਸੀਂ ਤਾਂ ਆਪ ਖੁਦ ਵਿਹਲੇ ਬੈਠੇ ਸੀਗੇ ਐਸ ਕੇ ਵੇਲੇ ਵਿਹਲੇ ਹੁੰਦੇ ਨੇ ਮੇ ਕੋਲ ਵੀ ਮਾੜੇ ਮੋਟੇ ਸੂਟ ਆਏ ਹੋਏ ਸੀਗੇ, ਠੀਕ ਕਰਨ ਨੂੰ ਉਹ ਕਰਨ ਲੱਗੀ ਸੀਗੀ।
ਨਹੀਂ ਵਧੀਆ ਆਏ ਆ। ਵੀ ਮੈਂ ਵੀ ਬਹੁਤ ਟਮ ਪਹਿਲਾਂ ਮਤਲਬ ਇੰਨੇ ਸੂਟ ਸੈੱਟ ਕੀਤੇ ਇੰਨੇ ਠੀਕ ਕੀਤੇ ਆ, ਹਨ ਇਹਦੇ ਵਿੱਚ ਇਹ ਹੋ ਜਾਂਦਾ ਵੀ ਕਦੇ ਕਦੇ ਤਾਂ ਖੀਰ ਚੜ ਜਾਂਦੀ ਹੈ ਵੀ ਜਿੰਨਾ ਆਪਾਂ ਦੇੜ ਜੇ ਸੈੱਟ ਕਰਨਾ ਹੈਨਾ, ਉਨੇ ਟਾਈਮ ਚ ਨਵਾਂ ਸਿਲਾਈ ਹੋ ਜਾਂਦਾ ਮੈਂ ਇਹ
ਬਿਲਕੁਲ ਸਹੀ ਗੱਲ ਆ ਇਹ ਤਾਂ ਗੱਲ ਤੁਹਾਡੀ ਗੱਲ ਸਹੀ ਆ, ਵੀ ਹੈਨਾ ਜਿੰਨੇ ਚਿਰ, ਚ ਦੋ ਪਹਿਲਾਂ ਦੇੇੜਨਾ ਫਿਰ ਸਿਲਾਈ ਕਰਾਂਗੇ ਉਹਨਾਂ ਚ ਨਵਾਂ ਹੀ ਬਿਲ
ਨਵਾਂ ਬਣ ਜਾਂਦਾ ਬੜਾ ਉਹ ਸੀਗਾ ਵੀ ਅਂ ਵੀ ਚਲੋ ਹੱਥ ਹੱਥ ਦੀ ਸਫ਼ਾਈ ਹੋ ਜਾਂਦੀ ਆ। ਜਿੰਨੀ ਸਿਲਾਈ ਕਰੋਂਗੇ ਹੱਥ ਓਨੀ ਸਫ਼ਾਈ ਰਹਿਣੀ ਆ ਹੱਥ ਵੀ
ਬਿਲਕੁਲ ਤੁਹਾਡੀ ਗੱਲ ਸਹੀ ਆ ਲੇਕਿਨ ਇੱਥੇ ਨਾ ਮੈਨੂੰ ਉਹਨਾਂ ਦੇ ਨਾ ਵਿਚਾਰਿਆਂ ਦੀ ਸਟ ਕਰਨੇ ਪੈਣੇ ਸੀਗੇ।
ਓਥੇ ਸਾਡੇ ਗਲੀ ਦੇ ਵਿਚ ਈ ਨਾ ਇਕ ਬਜ਼ੁਰਗ ਆ ਵਿਚਾਰੀ, ਬੀਬੀ ਵਿਚਾਰੀ ਐ ਨਾ ਤਾਂ ਕਰਕੇ ਮੈਨੂੰ ਥੋੜਾ ਜਾ ਓਨਾਂ ਤੇ ਤਰਸੋ ਓ ਕੈਂਦੇ ਸੀ ਮੈਂ ਪੈਂਲਾਂ ਕਰ ਲੈਂਦੇ ਸੀ ਹੁਨ ਮੇਥੋ ਕਰੇਆ ਨੀ ਜਾਦਾ ਹੁ
ਓ ਐਂ ਨਾ ਸੇਤ ਜਿਵੇਂ ਹੁਣ ਬਜ਼ੁਰਗ ਨੇ, ਹਨਾ ਵੀ ਸਿਹਤ ਦਾ ਫ਼ਰਕ, ਹੂੰ, ਸੇਤ ਦਾ ਫਰ ਕ ਪਈ ਜਾਂਦਾ ਫੇਰ ਕੱਪੜੇ ਵੀ, ਆ ਓ ਹੋ ਜਾਂਦੇ ਆ ਨਾ ਵੀ ਨੀਵੇਂ ਹੋ ਜਾਂ ਦੇਆ ਤੇ ਖੁੱਲੇ ਹੋ ਜਾਂਦੇ ਆ।
ਬਿਲਕੁਲ-ਬਿਲਕੁਲ। ਤਾਂ ਈ ਓ ਫਰ ਓ ਬੇਚਾਰੀ ਬੀਬੀ ਦੇ ਕੋਲ ਪਏ ਸੀਗੇ ਸੂਟ ਓ ਕੈਂਦੇ ਮੇਰੇ ਖੁੱਲੇ ਕਰਕੇ ਦੇ ਦੇ ਮੈਂ ਕੇਆ ਚਲ ਮੈਂ, ਆਂਟੀ ਕਰ ਦਿੰਦੀ ਆਂ।
ਹਾਂਜੀ ਕਈ ਵਾਰੀ ਸਰੀਰ ਫੁੱਲਣ ਲੱਗ ਜਾਂਦਾ ਨਾ ਬੰਦੇ ਦਾ ਬਜ਼ੁਰਗ ਦਾ।
ਓਈ ਤਾਂ ਗੱਲ ਐ ਓ ਵੀਚਾਰੇ, ਘਰੇ ਰੈਂਦੇ ਨੇ। ਬੀਮਾਰ ਜੇ ਰੈਂਦੇ ਨੇ ਬਚਾਰੇ ਕੈਂਦੇ ਮੇਰਾ ਕਰ ਦੇਵੀ ਮੈਂ ਕੇਆ ਚਲੋ ਕੋਈ ਗੱਲ ਨੀ ਆਂਟੀ ਕੋਈ ਗੱਲ ਨੀ ਕਰਦਾਗੇ।
ਹਾਂਜੀ-ਹਾਂਜੀ ਨਈ ਚਾਈਦਾ ਏਨਾ ਕਾ ਤਾਂ ਕਰਨਾ।
ਹਾਂਜੀ-ਹਾਂਜੀ, ਓ ਗਲੀ ਦੇ ਵਿੱਚ ਈ ਆ ਸਾਮਣੇ ਘਰ ਹੈਗਾ ਆ।
ਹਾਂਜੀ।
ਤਾਂ ਕਰਕੇ, ਹੁ ਚਲੋ ਕੋਈ ਗੱਲ ਨੀ ਫੇਰ ਕੀ ਆ ਬੀਚਾਰੇ।
ਨੀ ਬਣਦਾ ਤਾਂ ਹੈ ਸਿਲਾਈ ਦੇ ਵਿੱਚ ਚਲੋ ਕੰਮ ਕਰ-ਕਰ ਕੇ ਜਿੰਨੀ ਕੁ ਸਿਲਾਈ ਹੁੰਦੀ ਐ ਓਨਾ ਕੁ ਕਰਨ ਲੱਗ ਜਵੇ, ਕਦੇ ਕਿਸੇ ਬੱਚੇ ਦਾ ਬਣਾ ਲੇਆ ਕਦੇ ਕੁਛ ਕਰ ਲੇਆ ਐ ਬੰਦਾ ਬਿਜ਼ੀ ਰੈਂਦਾ ਦਿਨ ਚ। ਹੂੰ। ਬਾਕੀ ਸਾਰਾ ਦਿਨ ਕਰਨਾ ਵੀ ਕੀ ਐ ਕੰਮ ਕਰ-ਕਰ ਕੇ ਚਲੋ ਬੰਦਾ ਥੋੜਾ ਰੈਸਟ ਕਰਕੇ ਫੇਰ ਲੱਗ ਜੇਆ ਕਰੇ ਨਾ।
ਹਾਂਜੀ-ਹਾਂਜੀ ਏ ਤਾਂ ਗੱਲ ਸਈ ਆ ਧਾਡੀ।
ਹੁਣ ਮੈਂ ਵੀ ਜਦੋਂ ਸਿਲਾਈ ਨਈ ਹੁੰਦੀ ਵਸ ਕੰਮ ਕਰਕੇ ਪੈ ਜਾਈਦਾ ਉੱਠ ਕੇ ਕੰਮ ਕਰ ਲਈਦਾ। ਫੇਰ ਪੈ ਜਾਈਦਾ।
ਹਾਂ